ਹੈਲੋ।
ਹਾਂਜੀ‌। ਸਸਰੀ ਕਾਲ ਜੀ।
ਸਸਰੀ ਕਾਲ ਜੀ।
ਹੋਰ ਕਿਵੇਂ ਓ ਤੁਸੀਂ?
ਬਸ ਠੀਕ ਐ ਜੀ। ਤੁਸੀਂ ਸੁਣਾਓ?
ਅਸੀਂ ਵੀ ਠੀਕ ਆਂ। ਹੋਰ ਕੀ ਕਰਦੇ ਸੀ?
ਬਸ ਕੁਛ ਨੀ ਜੀ।
ਅੱਛਾ-ਅੱਛਾ, ਰੋਟੀ ਬਣਾ ਲਈ। ਰੋਟੀ, ਸਬਜ਼ੀ
ਹਾਂਜੀ-ਹਾਂਜੀ। ਬਣਾ ਲਈ ਜੀ।
ਕੀ ਸਬਜ਼ੀ ਬਣਾਈ ਐ ਅੱਜ ਤੁਸੀਂ ਫੇਰ?
ਰਾਤ ਨੂੰ ਆਲਮੋਸਟ ਦਾਲ-ਦਾਲ, ਰੋਟੀ ਓ ਬਣਦੀ ਐ।
ਅੱਛਾ-ਅੱਛਾ‌। ਕਿਹੜੀ ਦਾਲ ਬਣਾਈ ਫੇਰ?
ਅਸੀਂ ਬਣਾਈ ਐ ਅੱਜ ਛੋਲਿਆਂ ਦੀ ਦਾਲ।
ਚਲੋ ਵਧੀਆ। ਵੈਸੇ ਗਰਮੀਆਂ ਚ ਮੈਂ ਸੁਣਿਆ ਜ਼ਿਆਦਾਤਰ ਛੋਲਿਆਂ ਦੀ ਦਾਲ ਈ ਖਾਂਦੇ ਨੇ ਹਨਾ।
ਹਾਂਜੀ-ਹਾਂਜੀ। ਹੋਰ ਤੁਸੀਂ ਖਾਣਾ ਵਗੈਰਾ ਬਣਾ ਲਿਆ?
ਹਾਂਜੀ-ਹਾਂਜੀ ਹਾਲੇ ਤਾਂ ਬਣਦਾ ਜੀ। ਅਸੀਂ ਤਾਂ ਮਤਲਬ ਲੇਟ ਈ ਖਾਂਨੇ ਆ।
ਠੀਕ ਐ।
ਹਾਂਜੀ। ਹੋਰ ਸੁਣਾਓ, ਮੈਂ ਕੁ ਕੁਛ ਨੀ, ਮੈਂ ਇੰਸਟਾ ਤੇ ਰੀਲ ਸਕਰੋਲ ਕਰ ਰਹੀ ਸੀ ਤੇ ਬੱਚੇ ਬ ਬੱਚੇ ਦੀ ਰੀਲ ਐ ਅੱਜ ਕੱਲ ਇੰਸਟਾ ਤੇ, ਮੈਂ ਇਹ ਦੇਖ ਰਹੀ ਸੀ ਕਿ ਮਤਲਬ ਜਨਰੇਸ਼ਨ ਕਿੰਨੀ ਅੱਗੇ ਵੱਧ ਰਹੀ ਹੈ ਹਨਾ? ਮਤਲਬ ਬੱਚਾ-ਬੱਚਾ ਤੱਕ ਰੀਲ ਪਾ ਰਿਹਾ ਏ ਇੰਸਟਾ ਤੇ।
ਹੂੰ, ਹਾਂਜੀ।
ਹਾਂਜੀ। ਉਹੀ ਮੈਂ ਮੇਰੇ ਲਈ ਮਤਲਬ ਮੰਮਾ ਨੂੰ ਵੀ ਦਿਖਾ ਰਹੀ ਸੀ ਕਿ ਦੇਖੋ ਜਨਰੇਸ਼ਨ ਕਿੰਨੀ ਅੱਗੇ ਵੱਧ ਗ ਗੀ ਐ। ਅੱਜ-ਕਲ ਬੱਚਿਆਂ-ਬੱਚਿਆਂ ਦਾ ਅਕਾਊਂਟ ਐ। ਜੇ ਬੱਚਿਆਂ ਨੂੰ ਮਤਲਬ ਕੀ ਕਹਿੰਦੇ ਆ ਜੇ ਪੋਸਟ ਨਾ ਕਰਨੀ ਆਂਦੀ ਹੋਵੇ ਤਾਂ ਮੰਮਾ ਵੀ ਹੈਲਪ ਲਪ ਕਰ ਦਿੰਦੇ ਨੇ ਉਹਨਾਂ ਦੇ।
ਹਾਂਜੀ। ਕੰਨਟੈਂਟ ਵਧੀਆ ਦੇਖੋ ਹੋਣਾ ਚਾਹੀਦਾ ਬੱਚੇ ਦਾ, ਬੱਚੇ ਨੂੰ
ਹਾਂਜੀ।
ਸਹੀ ਚੀਜ਼ ਬਣਾਣੀ ਚਾਹੀਦੀ ਐ। ਇਫੈਕਟ ਵੀ ਐ, ਸਾਇਡ ਇਫੈਕ ਕਟ ਵੀ ਹੈਗੇ ਨੇ ਇਹਨਾਂ ਚੀਜ਼ਾਂ ਦੇ।
ਹਾਂਜੀ-ਹਾਂਜੀ। ਬਟ ਮੇਰਾ ਕਹਿਣ ਦਾ ਮਤਲਬ ਇਹ ਹੈ ਜੇ ਹਜੇ ਛੋਟੇ ਓ ਤਾਂ ਪੜ੍ਹਾਈ ਤੇ ਧਿਆਨ ਦਵੋ, ਹਨਾ ਇਹ ਤਾਂ ਸਭ ਚੀਜ਼ਾਂ ਹੋਈ ਜਾਣੀਆਂ ਨੇ ਬਾਦ ਚੋਂ।
ਹਾਂਜੀ-ਹਾਂਜੀ।
ਹਾਂਜੀ,। ਹੋਰ ਸੁਣਾਓ ਤੁਸੀਂ? ਤੁਸੀਂ ਸੋਸ਼ਲ ਮੀਡੀਆ ਵਗੈਰਾ ਯੂਜ ਕਰਦੇ ਜਾਂ ਕੱਟ-ਕੱ ਹੀ ਯੂਜ ਕਰਦੇ ਥੋੜਾ ਬਹੁਤ।
ਕਰਦੇ ਆਂ ਮੀਨਜ਼ ਕਿ ਜਿਵੇਂ ਕੋਈ ਜ਼ਰੂਰਤ ਹੋਵੇ। ਬਾਕੀ ਸੋਸ਼ਲ ਮੀਡੀਆ ਤੁਹਾਨੂੰ ਪਤਾ ਹੀ ਆ ਅੱਜ-ਕਲ ਕੀ-ਕੀ ਚੱਲ ਰਿਹਾ ਏ
ਹਾਂਜੀ-ਹਾਂਜੀ।
ਇਹ ਆਪਾਂ ਸਹੀ ਕੀ ਅਹ ਤਰੀਕੇ ਨਾਲ ਉਹਨੂੰ ਵਰਤਾਂਗੇ, ਇਹਦੇ ਬਹੁਤ ਜ਼ਿਆਦਾ ਫਾਇਦੇ ਵੀ ਨੇ।
ਹਾਂਜੀ-ਹਾਂਜੀ। ਸਹੀ ਕਿਹਾ
ਹਾਂਜੀ
ਹਾਂਜੀ ਮੈਂ ਵੀ ਆ ਹੁਣ ਤੁਸੀਂ ਅੱਜ ਕੱਲ ਇਹ ਵੀ ਦੇਖੋ ਕਿ ਸਕੂਲਾਂ ਚ ਵੀ ਡਿਜੀਟਲ ਟੀਵਜ਼ ਵਗੈਰਾ ਆ ਗਏ ਨੇ
ਹਾਂਜੀ
ਨਹੀਂ ਤਾਂ ਪਹਿਲੇ ਸਕੂਲ ਚ ਮੈਡਮ ਪੂਰਾ ਲੇਸਨ ਪੜ੍ਹਾਣਦੀ ਹੁੰਦੀ ਸੀਗੀ ਹੁਣ ਮੈਡਮ ਵੀ ਯੂਟਿਊਬ ਤੇ ਇਹਨਾਂ ਨੂੰ ਰੀ ਅਹ ਹਾਂ ਵੀਡੀਓ ਲਾ ਕੇ ਦੇ ਦਿੰਦੀ ਆ ਬਸ ਦੇਖ ਲੋ ਗੱਲ ਖ਼ਤਮ ਹੋ ਗਿਆ ਲੇਸਨ
ਹਾਂਜੀ ਬਸ ਕੰਮ ਵੀ ਇਹਨਾਂ ਨੂੰ ਜਿਵੇਂ ਬੱਚਿਆਂ ਹੁੰਦਾ ਔਨਲਾਈਨ ਹੀ ਜਿਆਦਾ ਭੇਜ਼ਦੇ ਨੇ ਬੱਚੇ ਵੀ ਕੰਮ ਅੱਧਿਆ ਕੀ ਕਰਦੇ ਨੇ ਤਾਂ ਮੋਬਾਇਲ ਦੇਖਦੇ ਨੇ ਹੋਰ ਚੀਜ਼ਾਂ ਦੇਖਣ ਜਾਂਦੇ ਨੇ ਪਰ ਇਹ ਕਿ ਬੱਚਿਆਂ ਨੂੰ ਚਾਹੀਦਾ ਹੈ ਕਿ ਜਿਵੇਂ ਸਾਨੂੰ ਚੰਗੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਬਹੁਤ ਖੁਸ਼ ਹੈ ਸੋਸ਼ਲ ਮੀਡੀਆ ਤੋਂ ਬਹੁਤ ਖੁਸ਼ ਸਿੱਖਣ ਨੂੰ ਮਿਲਦਾ ਹੈ
ਹਾਂਜੀ
ਹਾਂਜੀ
ਮੈਂ ਵੀ ਉਹੀ ਸੋਚ ਰਹੀ ਸੀ ਮਤਲਬ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਹਿਸਾਬ ਨਾਲ ਪਹਿਲੇ ਇਹ ਜਾ ਕੁੱਛ ਹੁੰਦਾ ਹੀ ਨਹੀਂ ਸੀ ਪਹਿਲੇ ਬੱ ਤੇ ਆਊਟਡੋਰ ਗੇਮਸ ਬਹੁਤ ਖੇਲਦੇ ਹੁੰਦੇ ਸੀ ਹੁਣ ਬੱਚੇ ਬੱਚਿਆਂ ਨੂੰ ਫੋ਼ਨ ਮਿਲ ਗਏ ਨੇ ਛੋਟੀ ਉਮਰ ਤੋਂ ਵੀ ਹੁਣ ਬੱਚੇ ਗੇਮਾਂ ਨ ਮਤਲਬ ਬੱਚਿਆਂ ਨੂੰ ਗੇਮਾਂ ਦਾ ਪਤਾ ਹੀ ਨੀ ਹੁਣ ਇੱਕੋ ਨਵੀਂ ਗੇ਼ਮ ਆਈ ਹੈ ਪਬ ਜੀ ਉਹ ਖਿਲਾ ਲੋ ਬੱਚਿਆਂ ਤੋਂ ਬਸ
ਤਾਹਿਉ ਤਾਂ ਬੱਚਿਆਂ ਦੇ ਨਾ ਆਈਸਾਈਡ ਵੀਕ ਹੋਈ ਪਈ ਹੈ ਦੇਖੋ ਪਹਿਲਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਬਾਹਰ ਖੇ਼ਲਦੇ ਕੁਦਦੇ ਸੀ ਉ ਉਹੀ ਸਾਡੇ ਐਕਸਰਸਾਈਜ਼ ਹੋ ਜਾਂਦੀ ਸੀ
ਹਾਂਜੀ ਹਾਂਜੀ ਸਹੀ ਕਿਹਾ
ਹੁਣ ਨੀ
ਹਾਂਜੀ ਤੁਸੀ ਯੋਗਾ ਕਲਾਸ ਵਗੈਰਾ ਜਾਂਣੇ ਹੋ ਵੈਸੇ
ਨਹੀਂ ਜੀ
ਅੱਛਾ ਅੱਛਾ ਜਿੰਮ ਵਗੈਰਾ
ਨਹੀਂ ਸਾਡੇ ਏਰੀਏ ਚ ਐਵੇਂ ਨਹੀਂ ਐ
ਅੱਛਾ ਅੱਛਾ
ਹਾਂਜੀ ਉਹ ਸੈਰ ਵਗੈਰਾ ਵੋਕ ਕਰ ਲੈਂਣੇ ਆ
ਓਕੇ ਓਕੇ ਇਹ ਵੀ ਵਧੀਆ ਚਲੋ ਵੋਕ ਵੀ ਕਰਨੀ ਚਾਹੀਦੀ ਹੈ ਹਨਾ
ਹਾਂਜੀ ਹਾਂਜੀ
ਹਾਂਜੀ ਮੈਂ ਵੀ ਮਤਲਬ ਮੈਂ ਜਿੰਮ ਵੀ ਜਾਂਣੀ ਹਾਂ ਮਤਲਬ ਤੇ ਜੂੰਬਾ ਵਗੈਰਾ ਸਭ ਕਰਦੇ ਆਂ ਮਤਲਬ ਜਿੱਥੇ ਅਸੀਂ ਰਹਿੰਦੇ ਹਾਂ ਮਹਾਰਾਸ਼ਟਰ ਚ ਤੇ ਉੱਥੇ ਮਤਲਬ ਐਕਚੁਅਲ ਚ ਸਭ ਜਾਂਦੇ ਹੀ ਜਾਂਦੇ ਨੇ ਜਿਮ ਇਸ ਕਰਕੇ ਫਿਰ ਮੈਂ ਵੀ ਲੱਗੀ ਹੋਈ ਹਾਂ ਮਤਲਬ ਆਪਣੀ ਸਿਹਤ ਵਧੀਆ ਰਹਿੰਦੀ ਹੈ ਹਨਾ ਹਾਂਜੀ ਤੇ ਜਿੰਮ ਵਗੈਰਾ ਚਲੀ ਜਾਈਦਾ ਦਿਨ ਦਾ ਰੂਟੀ ਦਿਨ ਕਿਵੇਂ ਨਿਕਲ ਜਾਂਦਾ ਪਤਾ ਹੀ ਨੀ ਲਗਦਾ ਮਤਲਬ ਏਹ ਫੋ਼ਨ ਦੇਖਣ ਦਾ ਵੀ ਪਤਾ ਮਿੰਟੋ ਮਿੰਟੀ ਚ ਟੈ ਟੈਮ ਨੀ ਹੁੰਦਾ ਬਸ ਕਦੇ ਕਦਾਰ ਟੈਮ ਮਿਲਦਾ ਜਿਵੇਂ ਅੱਜ ਮਿਲ ਗਿਆ
ਹਾਂਜੀ ਹਾਂਜੀ ਨਹੀਂ ਵਧੀਆ
ਹਾਂਜੀ ਹਾਂਜੀ ਹੋਰ ਸੁਣਾਉ ਥੋਨੂੰ ਕੜੀ ਚੌਲ਼ ਬਣਾਉਣੇ ਆਉਂਦੇ ਨੇ
ਹਾਂਜੀ ਬਣਾ ਲੈਣੇ ਆ
ਹ ਤੇ ਉਦੀ ਰੈਸਿਪੀ ਦੱਸ ਦਿਓ ਨਾ ਐਕਚੁਲ 'ਚ ਆਂ ਦੇ ਨੀ ਤਾਂ ਕਰਕੇ ਮੈਂ ਤੁਹਾਨੂੰ ਪੁੱਛ ਰਈ ਆਂ।
ਅੱਛਾ ਜੀ। ਕੁਛ ਨੀ ਬਸ ਬੋਤ ਆਸਾਨ ਈ ਐ ਦੇਖੋ ਆਪਾਂ ਰੀਝ ਨਾਲ ਬਣਾਵਾਂਗੇ ਚੀਜ਼ ਵਧੀਆ ਬਣਦੀ ਐ।
ਹਾਂਜੀ-ਹਾਂਜੀ ਏ ਤਾਂ ਗੱਲ ਏ।
ਹਾਂਜੀ ਬਸ ਆਪਾਂ ਲੱਸਣ ਪਿਆਜ ਤਾਂ ਪਾਣੇ ਈ ਪਾਣੇ ਹਰੇ ਠੀਕ ਏ ਚਲ ਓ ਜਾਦਾ ਪਾਉ ਠੀਕ ਐ। ਫਿਰ ਓ ਭੁੰਨ ਲਿਆ ਫਿਰ ਪਿਆਜ਼ ਵਗੈਰਾ ਪਾ ਲਏ ਤੇ ਫਿਰ ਅਸੀ ਤਾਂ ਜਾਦਾਤਰ ਆਲੂ ਆਲੇ ਬਣਾਣੇ ਆ ਆਲੂ ਪਾ ਕੇ ਬਣਾਣੇ ਆਂ
ਅੱਛਾ ਜੀ ਠੀਕ ਆ ਆਲੂ ਵੀ ਪਾ ਲੈਂਣੇ ਓ ਕੜੀ 'ਚ ਮਤਲਬ
ਹਾਂਜੀ
ਅੱਛਾ-ਅੱਛਾ ਮੈਂ ਮਲਬ ਕਦੇ ਖਾਧੀ ਨੀ ਇਹ ਮੈਂ ਸਿਰਫ਼ ਪਿਆਜ਼ ਆਲੀ ਖਾਧੀ ਆ ਨਾਲ ਅਸੀਂ ਪਕੌੜੇ ਪਾ ਲੈਂਣੇ ਆਂ ਵਿੱਚ
ਹਾਂਜੀ ਸਭ ਦਾ ਆਪਣਾ-ਆਪਣਾ ਦੇਖੋ ਏਰੀਆ ਵਾਇਜ਼ ਆਪਣਾ-ਆਪਣਾ ਟੇਸਟ ਐ।
ਹਾਂਜੀ-ਹਾਂਜੀ ਏ ਤਾ ਗੱਲ ਹੈਗੀ ਹੈ ਜੀ।
ਹਾਂਜੀ
ਹੋਰ ਸੁਣਾਓ। ਵੈਸੇ ਰੋਟੀ ਸਬਜ਼ੀ ਸਾਰੀ ਬਣਾ ਲੈਂਣੇ ਓ ਤੁਸੀਂ ਵੈਸੇ ਔਨਲਾਈਨ ਸੋਪਿੰਗ ਪਿੰਗ ਵਗੈਰਾ ਕੀਤੀ ਹੋਈ ਹੈ ਤੁਸੀਂ ਕਦੇ
ਹਾਂਜੀ ਕਰਦੇ ਹਾਂ ਔਨਲਾਈਨ ਸ਼ੋਪਿੰਗ ਵੀ
ਤੇ ਪ੍ਰੋਡੈਕਸ ਵਗੈਰਾ ਕਿੱਦਾਂ ਮਿਲ ਜਾਂਦੇ ਨੇ ਤੁਆਨੂੰ
ਪ੍ਰੋਡੈਕਟ ਵਧੀਆ ਮਿਲ ਜਾਂਦੇ ਨੇ ਮੇਕਪ ਦਾ ਮੀਨਜ਼ ਘੱਟ ਈ ਮੰਗਵਾਈ ਦਾ ਤੇਜ਼
ਅੱਛਾ-ਅੱਛਾ
ਇਲੈਕਟ੍ਰੋਨਿਕ ਚੀਜ਼ ਵੀ ਨਈ ਮੰਗਾਈ ਦਾ ਓ ਚੀਜ਼ਾਂ ਮੀਂਜ ਮੰਗਵਾ ਲਈ ਦਾ ਜੋ ਬਾਜ਼ਾਰ ਮਾਰਕੀਟ ਚੋ ਕਈ ਵਾਰੀ ਨਈ ਲਿਆਈ ਜਾਂਦੀ ਸਾਡੇ ਤੋਂ ਅਸੀ ਫਿਰ ਉਵੇਂ ਮੰਗਾ ਲੈਂਣੇ ਆਂ।
ਓਕੇ-ਓਕੇ ਚਲੋ ਵਧੀਆ-ਵਧੀਆ ਹਾਂਜੀ ਮੈਂ ਵੀ ਔਨਲਾਈਨ ਖਾਸਾ ਕੁਝ ਮੰਗਾ ਲੈਂਣੀ ਆਂ ਮੈਨੂੰ ਤਾਂ ਸਭ ਕੁਛ ਚੀਜ਼ਾਂ ਵੀ ਵਧੀਆ ਮਿਲ ਜਾਂਦੀਆਂ ਨੇ ਨਾਲੇ ਆਪਣਾ ਟੈਮ ਵੀ ਬਚ ਜਾਂਦਾ ਹਨਾ ਪੈਲੀ ਗੱਲ ਤਾਂ ਟੈਮ ਦੀ ਆ।
ਹਾਂਜੀ-ਹਾਂਜੀ
ਹਾਂਜੀ ਜਾਦਾਤਰ ਮੈਂ ਔਨਲਾਈਨ ਈ ਮੰਗਾ ਲੈਣੀ ਹੁਣ ਤਾ ਇੱਕ ਨਵਾਂ ਅੱਪਡੇਟ ਵੀ ਆਇਆ ਫਲਿੱਪਕਾਰਟ ਤੇ ਕਿ ਨੌ ਮਿੰਟਾਂ 'ਚ ਘਰੇ ਸਬਜ਼ੀ ਵੀ ਮਿਲ ਜੂ
ਅੱਛਾ ਜੀ ਹਾਂ ਫਲਿੱਪਕਾਰਡ ਜਾਦਾਤਰ ਮੰਗਵਾਈ ਦਾ ਸੀ ਤੇ ਵਧੀਆ ਹੁੰਦੇ ਨੇ ਪ੍ਰੋਡੈਕਟ ਤੇ ਵਧੀਆ ਹੁੰਦੇ ਨੇ ਇਨਾਂ ਦੇ
ਹੂੰ-ਹੂੰ
ਬੋਤ ਵਧੀਆ ਹੁੰਦੇ ਨੇ।
ਹਾਂਜੀ-ਹਾਂਜੀ ਪਤਾ-ਪਤਾ ਮੈਂ ਵੀ ਮਤਲਬ ਕੈ ਰਈ ਆਂ ਜਾਦਾਤਰ ਔਨਲਾਈਨ ਸ਼ੋਪਿੰਗ ਮਹਿੰਦਰਾ ਤੇ ਕਰ ਲੈਂਣੀ ਆਂ ਜਾਂ ਸਾਵਨਾ ਤੇ ਜਾਂ ਮਤਲਬ ਸੂਜ ਵਗੈਰਾ ਲੈਣੇ ਹੋਏ ਤਾਂ ਫਿਰ ਏ ਈ ਐਪ ਜ਼ਿਆਦਾ ਯੂਜ਼ ਕਰਦੀ ਐਮਾਜੋਨ ਵਗੈਰਾ ਹੋਗੇ ਜਿਵੇ
ਹਾਂਜੀ ਇਨਾਂ ਦਾ ਏ ਵੀ ਐ ਕਿ ਨਈ ਚਲੋ ਤਾਨੂ ਚੀਜ਼ ਪਸੰਦ ਆਈ ਜਾਂ ਕੁਝ ਹੈਗਾ। ਖ਼ਰਾਬ ਐ ਕੁਛ ਵੀ 'ਤੇ ਫਿਰ ਰੀ ਫਿਰ ਰਿਟਰਨ ਪੋਲਿਸੀ ਵੀ ਹੈਗੀ ਆ ਇਨਾਂ ਦੀ।
ਹਾਂਜੀ-ਹਾਂਜੀ ਚਾਏ ਰਿਟਰਨ ਕਰਦੋ ਰਿਫੰਟ ਵੀ ਆ ਜਾਂਦੇ ਨੇ।
ਹਾਂਜੀ।
ਹਾਂਜੀ ਹੁਣ ਜਿਵੇਂ ਦੇਖੋ ਆਪਣੇ ਨੂੰ ਆਪਾਂ ਮਤਲਬ ਔਨਲਾਈਨ ਚੀਜ਼ਾਂ ਦੇਖਦੇ ਆ ਆਪਣੇ ਵਰਾਇਟੀ ਬੋ ਦਿਖ ਜਾਂਦੀ ਆ ਏਈ ਆਪਾਂ ਜੇ ਦੁਕਾਨ 'ਤੇ ਦੇਖਣ ਜਾਵਾਂਗੇ ਤੋਂ ਇੰਨੀ ਵਰਾਇਟੀ ਆਪਣੇ ਨੂੰ ਕੱਢ ਕੇ ਨੀ ਦਿਖਾਂਦੇ।
ਨਾ ਏ ਫੇਰ ਏ ਆ ਹੁਣ ਬੱਚਿਆਂ ਨੂੰ ਵੀ ਕਿਵੇਂ ਦੀ ਕੁਛ ਚੀਜ਼ ਚਾਈਦੀ ਹੁੰਦੀ ਐ। ਓ ਬਾਜ਼ਾਰੋਂ ਨੇ ਆ ਆਪਾਂ ਨੂੰ ਮਾਰਕੀਟ ਚੋਂ ਐਨੀ ਇੰਨੀ ਮਿਲਦੀ ਹੈਗੀ। 'ਤੇ ਏਦੇ ਤੇ ਐਪ ਵਗੈਰਾ ਕੁਛ ਤੇ ਮੰਗਵਾਨੇ ਆ ਨਾ ਬੋਤ ਕੁਛ ਮਿਲਦਾ ਐ।
ਹਾਂਜੀ ਹਾਂ।
ਨਵੀ-ਨਵੀ ਚੀਜ਼ਾਂ ਮਿਲਦੀਆਂ ਨੇ ਬੱਚੇ ਓ ਚੀਜ਼ ਨਾਲ ਅਟੈ੍ਕਟ ਹੁੰਦੇ ਨੇ ਫੇਰ।
ਹਾਂਜੀ-ਹਾਂਜੀ ਸਈ ਕੇਆ, ਸਈ ਕੇਆ।
ਹਾਂਜੀ।
ਹੋਰ ਸੁਣਾਓ ਤੁਸੀਂ, ਰੋਟੀ ਕਿੰਨੇ ਕ ਵਜੇ ਖਾਂ ਲੈਂਨੇ ਓ ਤੁਸੀਂ?
ਅਸੀਂ ਖਾਂ ਲੈਨੇਂ ਆ ਹੂੰ ਨੌ ਕ ਵਜੇ ਤੱਕ ਸਾਡਾ ਮਿਨਸ ਹੋ ਜਾਂਦਾ ਗਾ।
ਅੱਛਾ-ਅੱਛਾ ਫੇਰ ਟਾਇਮ ਸਿਰ ਈ ਸੋਂਦੇ ਹੋਵੋਗੇ ਤੁਸੀਂ?
ਹਾਂਜੀ-ਹਾਂਜੀ।
ਅਸੀਂ ਤਾਂ ਦਸ, ਸਾਢੇ ਦਸ ਤੱਕ ਰੋਟੀ ਖਾਨੇ ਆ ਮਸਾ ਹੌਲੀ-ਹੌਲੀ ਫੇਰ ਓ ਤੋਂ ਬਾਤ ਬਾਰਾਂ-ਇੱਕ ਵੱਜ ਜਾਂਦਾ ਪੈਂਦਿਆਂ-ਪੈਂਦਿਆਂ ਨੂੰ।
ਹਾਂਜੀ ਫੇਰ ਏ ਐ ਕਿ ਸਵੇਰੇ ਉੱਠਣਾ ਦੇਖੋ ਸੌਖਾ ਹੁੰਦਾ ਐ ਤਾਂ ਸਵੇਰੇ ਨੀ ਉ
ਹਾਂਜੀ-ਹਾਂਜੀ ਨਈ ਬਟ ਸਾਨੂੰ ਤਾਂ ਸਵੇਰੇ ਵੀ ਉੱਠਣਾ ਪੈਂਦਾ ਐਕਚੁਅਲ 'ਚ ਮੈਂ ਜੋਬ 'ਤੇ ਜਾਂਨੀ ਆ। ਮਤਲਬ ਮੈਂ ਜੋਬ ਤੇ ਲੱਗੀ ਹੋਈ ਆ ਕਾਲ ਸੈਂਟਰ 'ਚ।
ਠੀਕ ਕੈਂਤੇ ਐ।
ਤੇ ਫੇਰ ਉੱਥੇ ਜਾਣਾ ਹੁੰਦਾ ਸਵੇਰੇ ਦਸ ਵਜੇ 'ਚ ਜਾ ਕੇ ਸ਼ਾਮ ਨੂੰ ਸਿੱਧਾ ਆਈ ਦਾ ਸਾਢੇ ਅੱਠ ਵਜੇ, ਨੌ ਵਜੇ ਘਰੇ। ਤੇ ਕਦੇ ਕੰਮ ਛੇਤੀ ਹੋਜੇ ਤਾਂ ਸਾਢੇ ਛੇ ਵਜੇ ਈ ਆਇਆ ਜਾਈਦਾ।
ਹਾਂ ਜੀ ਠੀਕ ਐ ਵਧੀਆ ਕੰਮ ਦੇਖੋ ਕਰਨਾ ਚਾਈਦੈ।
ਹਾਂਜੀ-ਹਾਂਜੀ ਨਾਲੇ ਦੇਖੋ ਮਤਲਬ ਆਪਣੇ ਨੂੰ ਵੀ ਨੌਲੇਜ ਮਿਲਦੀ ਹਨਾ ਆਪਾਂ ਜਿੰਨਾ ਕੰਮ ਸਿੱਖਾਂਗੇ, ਕਰਾਂਗੇ ਆਪਣੇ ਨੂੰ ਹੀ ਨੌਲੇਜ ਮਿਲਨੀ ਆ।
ਹਾਂਜੀ, ਠੀਕ ਆ।
ਹਾਂਜੀ ਹੁਣ ਜਿਵੇਂ ਅਸੀਂ ਕ੍ਰੈਡਿਟ ਕਾਰਡ ਵਗੈਰਾ ਸਿਲ ਕਰਦੇ ਆ, ਕਸਟਮਰ ਨੂੰ ਦਿੰਨੇ ਆ ਉਵੇਂ ਮਤਲਬ ਪੈਲ ਦੇਖੋ ਮੈਨੂੰ ਸਿਵਲ ਸਕੋਰ ਨੀ ਪਤਾ ਹੁੰਦਾ ਸੀ ਕੀ ਆ ਹਨਾ‌। ਹੁਣ ਜਿਵੇਂ-ਜਿਵੇਂ ਮੈਂ ਕ੍ਰੈਡਿਟ ਕਾਰਡ ਦੇ ਵਿੱਚ ਗਈ ਆ ਮੈਂ ਮਤਲਬ ਕੋਲਿੰਗ ਕਰਦੀ ਮੈਨੂੰ ਸਭ ਪਤਾ ਲੱਗਿਆ ਹੁਣ ਸਿਵਲ ਕੀ ਹੁੰਦਾ ਕਿੰਨਾ ਅ ਅਗਲੇ ਦਾ ਮਤਲਬ ਸਿਵਲ ਸਕੋਰ ਚਾਈਦਾ ਕਿੰਨੇ 'ਤੇ ਉਨਾਂ ਨੂੰ ਕ੍ਰੈਡਿਟ ਕਾਰਡ ਮਿਲਦਾ। ਲੋਨ ਵਗੈਰਾ ਬਾਰੇ ਸਭ ਪਤਾ ਚੱਲ ਗਿਆ ਮਤਲਬ ਲਗਭਗ।
ਨਈ ਹੋਣੀ ਚਾਈਦੀ ਐ ਨੌਲੇਜ ਵੀ ਹਰੇ
ਹਾਂਜੀ।
ਹੂੰ।
ਨਾਲੇ ਅੱਜ-ਕੱਲ ਦੇਖਿਆ ਜਾਵੇ ਨਾ ਬਾਹਰ ਉਦੀ ਜਿਆਦਾ ਡਿਮਾਂਡ ਆ ਮਤਲ ਐਵੇਂ ਮਤਲਬ ਕੋਈ ਵੀ ਕੰਮ ਸਿੱਖਿਆ ਹੋਵੇ ਬਸ ਤੁਸੀਂ ਕੰਮ ਸਿੱਖ ਕੇ ਉਰੇ ਆਉ ਜ਼ਿਆਦਾਤਰ ਉੱਥੇ ਨਰਸਿੰਗ ਦੀ ਲੋੜ ਐ ਪ੍ਰਾਈਵੇਟ ਨਾ, ਜਿੰਨੀ ਮਰਜ਼ੀ ਆ ਦੇ ਤਾਂ ਫਿਊਚਰ ਮੈਂ ਵੀ ਨਰਸਿੰਗ ਦਾ ਕਰਦੀ ਮਤਲਬ ਤੁਸੀ ਬਾਹਾਰ ਨਿਕਲ ਜੇ ਹੈਨਾ।
ਹਾਂਜੀ ਹਾਂਜੀ।
ਹਾਂਜੀ ਤੇ ਨਾਲ ਨਾਲ ਜੋਬ ਕਰਦੇ ਨਾਲ ਨਾਲ ਐਡਮਿਸ਼ਨ ਲਈਏ ਜਦੋ ਕੋਲੇਜ ਹੁੰਦਾ ਫੇਰ ਇਥੇ ਨੀ ਜਾਈਦਾ ਕੰਮ ਤੇ ਜਦੋ ਕੋਲੇਜ ਚਲੀ ਜਾਈਦਾ ਤਾ ਫੇਰ ਕੰਮ ਤੇ ਚਲੀ ਜਾਈਦਾ।
ਵਧੀਆ ਏ ਬੰਦ ਸਭ ਕੁਛ ਆਨਾ ਚਾਈਦਾ ਐ ਐ ਹੁਨ ਐਹੋ ਜਾ ਹੁਨ ਟਾਈਮ ਚੱਲ ਰਆ। ਅਪਨੇ ਤੇ ਡੀਪੇਂਡ ਰਹਿਨਾ ਚਾਯੀਦਾ ਐ।
ਹਾਂਜੀ ਹਾਂਜੀ ਸਹੀ ਕਆ ਜਿੰਨੇ ਸੈਲਫ ਡੀਫੇਂਸ ਹੋਗੇ ਨਾ ਉਨਾ ਹੀ ਵਧੀਆ ਵਾ ਦੇਖੋ ਅੱਗੇ ਜਾ ਕੇ ਘਰਦੇ ਵੀ ਮਤਲਬ ਅਪਣੇ ਨਾਲ ਰੇਂ ਥੋੜਾ ਟੈਮ ਰੈਂਦਾ ਆਪਣੇ ਨੂੰ ਆਪਣਾ ਫਿਊਚਰ ਆਪ ਦੇਖਣਾ ਹੁੰਦਾ ਹਨਾ ਰਾਇਟ।
ਹਾਂਜੀ ਹਾਂਜੀ ਆ।
ਹਾਂਜੀ ਇਸ ਕਰਕੇ ਜਿੰਨੇ ਸੇਲਫ ਡਿਫੈਂਸ ਫ੍ਰੀਂਸ ਰੋ ਜਿੰਨੇ ਕੰਮ ਸਿੱਖੋ ਓ ਵੀ ਵਧੀਆ ਹੁੰਦਾ ਵਾ ਇਦੇ ਚ
ਹਾਂਜੀ।
ਹਾਂਜੀ ਹਾਂਜੀ ਹੋਰ ਸੁਨਾਓ ਤੁਸੀ ਕਿਤੇ ਜੋਬ ਵਗੈਰਾ ਕੀਤਾ ਹੋਏਆ ਕਦੇ?
ਨਈ ਜੀ ਮੈਂ ਜੋਬ ਨੀ ਕਰਦੀ।
ਓਕੇ ਓਕੇ ਚਲੋ ਵਧੀਆ।
ਹਾਂਜੀ ਹਾਂਜੀ ਅਪਨਾ ਓ ਊ ਬੱਚਿਆਂ ਨੂੰ ਆਪ ਪਾ ਪੜਾ ਲਈਦਾ ਬਸ।
ਐ ਵੀ ਇੱਕ ਵੱਡਾ ਈ ਕੰਮ ਆ ਬੱਚਿਆਂ ਨੂੰ ਪੜਾਨਾ ਬੱਚੇ ਵੀ ਟੀ ਟਿੱਕ ਕੇ ਬੇਂਦੇ ਨੇ ਓਨਾ ਨੂੰ ਵੀ ਟਿਕਾਓ ਪੜਾਓ।
ਹਾਂਜੀ ਆ ਵਧੀਆ ਬਸ। ਤੁਆਨੂੰ ਪਤਾ ਈ ਆ ਬੱਚੇ ਕੇਹੋ ਜੇ ਨੇ।
ਹਾਂਜੀ ਹਾਂਜੀ ਬੱਚੇ ਹੋਰਟਲ ਈ ਜਾਂਦੇ ਨੇ ਤੇ ਬੱਚੇਆ ਨੂੰ ਪੜਾਨਾ। ਦਾ ਰਾਈਟ ਧੌਡੀ ਵੀ ਗੱਲ ਸਹੀ ਐ ਓਹੀ ਤੇ ਵਾਧੂ ਕੰਮ ਹੁੰਦਾ ਘਰਦਾ ਤਾ।
ਹਾਂਜੀ ਬੱਚੇ ਸੁਨਦੇ ਨੀ ਅਸੀ ਫੇਰ ਕਰਾਂਗੇ ਫੇਰ ਕਰਾਂਗੇ।
ਹਾਂਜੀ ਹਾਂਜੀ ਸਹੀ ਕਆ ਚਲੋ ਫੇਰ ਕਰਦੇ ਆ ਫੇਰ ਗੱਲ ਠੀਕ ਆ।
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ।